ਹੈਲੋ।
ਹੈਲੋ।
ਹਾਂਜੀ, ਸ਼ਾਸ਼ੀ ਕਾਲ ਜੀ।
ਅ ਸਾਸੀ ਕਾਲ ਜੀ, ਹੋਰ ਕੀ ਹਾਲ ਚਾਲ ਏ।
ਹਾਂਜੀ ਠੀਕ ਆ, ਤੁਹੀ ਸੁਣਾਓ?
ਹਾਂਜੀ, ਹੋਰ ਕੀ ਕਰੀ ਜਾਂਦੇ
ਕੋਛ ਨੀ ਬਸ ਬੈਠੀ ਸੀਗੀ ਏਦਾਂ ਈ। ਸੋਚ ਰਈ ਸੀਗੀ ਕੀ ਬੋਰ ਹੋ ਰਈ ਸੀ ਤੇ ਸੋਚ ਰਹੀ ਸੀਗੀ, ਕਿ ਕਿਤੇ ਘੁੰਮਨ ਦਾ ਪਲੈਨ ਬਨਾਈਏ।
ਹਾਂ ਮੈਂ ਵੀ ਦੋ ਤਿੰਨ ਦਿਨ ਹੋ ਗਏ ਮੈਂ ਵੀ ਬੋਰ ਹੋਨ ਦੇਆ, ਤੇ ਮੈਂ ਵੀ ਸੋਚਨ ਦੇਆ ਕਿਤੇ ਘੁੰਮਣ ਫਿਰਨ ਦਾ ਆ ਯਾਰ ਮਲਬ ਕੀ ਪਲੈਨ ਬਣਾਦੇ ਆਪਾਂ ਕਿਤੇ ਕੁੰਮਨ ਫਿਰ ਕੇ ਆਂਦੇ, ਜੇੜਾ ਮਾੰਈਡਂ ਫਰੈਸ਼ ਹੋਏ ਜੇੜਾ ਸਾਡਾ ਹਨਾ। ਮੈਂ ਵੀ ਬੜੇ ਦੇਨ ਤੋਂ ਸੋਚਦਾ ਪੈ ਤੇ ਮੈਂ ਚਲੋ ਕੇ ਯਾਤਰਾ ਬਣਾ ਲੈ ਤੇ ਆਪਾਂ ਕਿਤੇ ਕੁੰਮ
ਹਾਂਜੀ, ਹਾਂਜੀ ਤੇ ਮੈਂ ਤਾ ਸੋਚਦੀ ਪਈ ਸੀਗੀ ਕਿਤੇ ਪਹਾੜਾਂ ਵਾਲ ਚਾਲਦੇ ਆ।
ਹਾਂ ਪਾੜਾ ਵਾਲ ਨੂੰ ਏ ਕਿ ਆਪਣਾ ਪਾੜਾ ਵਾਲ ਜਾ ਕੇ ਆਪਣਾ ਮਾਇੰਡ ਫਰੈਸ਼ ਵੀ ਹੋ ਜਾਂਦਾ ਹਣਾ ਹਰ ਏਕ ਚੀਜ਼
ਹਾਂਜੀ, ਹਾਂਜੀ ਓਥੇ ਜਿਵੇਂ ਤਾਨੂੰ ਪਤਾ ਈ ਆ ਕਿ ਮੌਸਮ ਵੀ ਵਦੀਆ ਹੁੰਦਾ ਸਾਫ਼ ਸੁ ਸੁਤਰੀ ਹਵਾ ਹੁੰਦੀ ਐ, ਸਾਰਾ ਵਾਤਾਵਰਨ ਵੀ ਸਾਫ਼ ਹੁੰਦਾ ਏ ਤੇ ਓ ਉੱਥੇ ਇੱਕ ਵਦੀਆ ਮਲਬ ਵਧੀਆ ਇੱਕ ਦ੍ਰਿਸ਼ਯ ਮਿਲ ਸਕਦਾ ਏ। ਕਿ ਜਿਨੂੰ ਅਸੀਂ ਮਲਬ ਜਿਹਦਾ ਅਈ ਅਨੰਦ ਮਾਨ ਸਕਦੇ ਆਂ।
ਹਾਂਜੀ, ਹਾਂਜੀ ਏ ਤਾ ਹੈਗਾ ਕੀ ਆਪਣਾ ਓਥੇ ਜਾ ਕੇ ਆਪਣਾ, ਇੰਜੋਏਮੈਂਟ ਵੀ ਹੋ ਸਕਦੀ ਮਾਇੰਡ ਫਰੈਸ਼ ਵੀ ਹੋ ਜਾਂ ਵਾ ਹਨਾ, ਹਰ ਏਕ ਚੀਜ਼ ਤੋ ਵਦੀਆ ਮਿਲਦੀ
ਹਾਂਜੀ, ਹਾਂਜੀ ਅਸੀ ਪੂਰਾ ਆਨੰਦ ਮਾਨ ਸਕਦੇ ਆਂ
ਹਾਂਜੀ, ਹਾਂਜੀ।
ਤੇ ਆਪਨਾ ਆਪਾਂ ਮਲ ਕੀ ਹੋਰ ਸਾਭ ਵਦੀਆ ਕ ਤੀ ਅਪਨਾ ਕੱਲੇ ਚੱਲੇ ਜਾਂ ਤਾਡੇ ਰੈਲੇਟਿਵ ਜਾਂ ਕੀ ਫ੍ਰਂ ਵਗੈਰਾ ਵੀ
ਨਈ ਮੇਰੇ ਨਈ, ਨਈ ਮੇਰੇ ਮੇਰੇ ਪਰੇਵਾਰ ਦੇ ਵਿੱਚੋਂ ਅ ਸ਼ਾਏਦ ਮੇਰੀ ਮਾਤਾ ਜੀ ਤੇ, ਮੇਰੇ ਰਿਸ਼ਤੇਦਾਰਾਂ ਦੇ ਵਿੱਚੋਂ ਮੈਂ ਓਨਾਂ ਨਾਲ ਵਿਚਾਰ ਹਜੇ ਸਾਂਝਾ ਨੀ ਕੀਤਾ, ਪਰ ਮੈਂ ਜਲਦੀ ਕਰਾਂਗੀ ਸ਼ਾਏਦ ਮੇਰੇ, ਮੇਰੇ ਖਿਆਲ ਨਾਲ ਓ ਵੀ ਜਾਣਗੇ ਨਾਲ
ਹਾਂਜੀ, ਹਾਂਜੀ ਏਹ ਕਿ ਅਪਣਾ ਸਾਰੇ ਮੇਰੇ ਵੀ ਇਧਰੋਂ ਰੈਲੇਟਿਵ ਜਾਣਦੇ, ਮੰਮਾ-ਪਾਪਾ ਜਾਦੇਂ ਆ ਹਨਾ ਸਾਰੇ ਆਪਾਂ ਡਿਸਕਸ ਕਿ ਕੇਸ ਦੇਨ ਬਣਾ ਲਿਏ ਸਲਾਹ ਆਪਣਾ ਤੁਸੀ ਘਰੇ ਆ ਜਿਓ ਤੇ ਆਪਾਂ ਸਾਰੇ ਜਣੇ ਪ੍ਰੋਗਰਾਮ ਏਕ ਦੇਨ ਦਾ ਡਿਸਕਸ ਕਰ ਲਾਂਗੇ ਹਨਾ ਤੇ ਆਪ‌ ਹਾਂਜੀ, ਕੇਓਂਕਿ ਏ ਕਿਸੇ ਦੇਨ ਕਏ ਨੂੰ ਸੰਡੇ ਨੂੰ ਛੁੱਟੀ ਹੁੰਦੀ ਏ ਕਈਆਂ ਨੂੰ ਸੈਚਡੇ ਹੁੰਦੀ ਐ। ਹਨਾ ਹਾਰ ਏਕ ਆਪਾਂ ਡਿਸਕਸ ਕਰ ਲਾਂਗੇ ਸਾਰੇ ਜਨੇ ਤਾ ਹੈਗੇ ਕਿ ਹਾਂ ਵੀ ਇਸ ਦੇਨ ਆਪਾਂ ਫ੍ਰੀ ਆ, ਤੇ ਏਸ ਦੇਨ ਆਪਾ ਜਾ ਕੇ ਪਾੜਾ ਵਾੱਲ ਨੂੰ ਜਾ ਕੇ ਆਨੰਦ ਮਾਣ ਰੇ ਸੀ ਜੇੜੇ ਤੇ, ਆਪਣਾ ਨਾਲੇ ਤੇ ਮਲਬ ਕੀ ਆਪਣਾ ਮਨੂੰ ਫੋਟੋਗ੍ਰਾਫਰੀ ਦਾ ਮਲਬ ਕਿ ਬੋਤ ਸ਼ੌਕ ਆ ਨਾਲੇ ਆਪਾਂ ਓਥੇ ਜਾ ਕੇ ਫਿਰ ਵੀ ਕਲਿੱਕ ਕਰ ਸਕਦੇ ਜੇੜੀ ਕਿ ਅਪਨੀ ਯਾਦਗਿਰੀ ਇੱਕ ਬਨ ਸਕੇ ਹਨਾ
ਫੋਟੋਆਂ ਖਿੱਚਨੀਆਂ ਚਾਈਦੀਆਂ ਵਾ ਯਾਦਗਿਰੀ ਸੰਭਾਲ ਕੇ ਰੱਖਨੀ ਚਾਹੀਦੀ ਐ, ਬੜਾ ਵਦੀਆ ਇੱਕ ਹਂਜੀ।
ਹਾਂਜੀ, ਤੇ ਤਾਨੂੰ ਕੈਂਪਿੰਗ ਕਰਨ ਦਾ ਹੈਗਾ ਆਪਨਾ ਸ਼ੌਕ ਕਿ ਕਿਤੇ ਅਸੀਂ ਪਹਾੜਾਂ ਵੱਲੋਂ ਜਾ ਕੇ ਕੈਂਪਿੰਗ ਕਰੀਏ ਆਪਾਂ ਹਨਾ
ਹਾਂਜੀ-ਹਾਂਜੀ। ਮੈਨੂੰ ਫੋਟੋਆਂ ਖਿੱਚਣ ਦਾ ਤੇ ਕੈਂਪਿੰਗ ਕਰਨ ਦਾ ਦੋਨਾਂ ਦਾ ਬਹੁਤ ਜ਼ਿਆਦਾ ਸ਼ੌਕ ਹੈ ਮੈਂ ਚਾਹੁੰਦੀ ਹਾਂ ਕਿ ਹਾਂ ਵੀ ਮੈ ਆਪਣੇ ਨਾਲ ਜਦੋਂ ਵੀ ਜਾਵਾਂ ਕਿਤੇ ਘੁੰਮਣ ਮੇਰੀ ਹਰ ਵਕਤ ਇਹੀ ਇੱਛਾ ਹੁੰਦੀ ਹੈ ਕਿ ਮੈਂ ਵੱਧ ਤੋਂ ਵੱਧ ਉੱਥੋਂ ਦੀਆਂ ਯਾਦਗਰੀਆਂ ਆਪਣੇ ਨਾਲ ਲੈ ਕੇ ਆਵਾਂ ਹਾਂਜੀ ਅਤੇ ਕੈਂਪਿੰਗ ਕਰਨ ਦਾ ਵੀ ਮੈਨੂੰ ਬਹੁਤ ਸ਼ੌਂਕ ਹੈ। ਮੈਂ ਵੈਸੇ ਵੀ ਬਹੁਤ ਸਾਰੀਆਂ ਜਿੱਦਾਂ ਫਿਲਮਾਂ ਵਿੱਚ ਵੇਖਿਆ ਹੋਇਆ ਵਾ ਕਿ ਕਿਵੇਂ ਲੋਕੀ ਕੈਂਪਿੰਗ ਕਰਦੇ ਆ ਉੱਥੇ ਜਾ ਕੇ ਆਨੰਦ ਮਾਣਦੇ ਆ ਉੱਥੇ ਮਤਲਬ ਇੱਕ ਟੈਂਟ ਦੇ ਵਿੱਚ ਰਹਿੰਦੇ ਆ ਤੇ ਕਾਫੀ ਮਤਲਬ ਉੱਥੇ ਇਵੇਂ ਕਰਦੇ ਕਿ ਲੱਕੜੀਆਂ ਵਗੈਰਾ ਇਕੱਠੀਆਂ ਕਰਕੇ ਅੱਗ ਲਾ ਕੇ ਤੇ ਉੱਥੇ ਚਾਹ ਬਣਾਉਂਦੇ ਆ ਪਕੌੜੇ ਵਗੈਰਾ ਖਾਂਦੇ ਆ ਤੇ ਮੇਰਾ ਵੀ ਇਹ ਵਿਚਾਰ ਹੈ ਕਿ ਆਪਾਂ ਵੀ ਜਦੋਂ ਉੱਥੇ ਜਾਈਏ ਤੇ ਅਸੀਂ ਇਸ ਤਰ੍ਹਾਂ ਆਪਣੇ ਜਿਹੜੀ ਯਾਤਰਾ ਦਾ ਆਨੰਦ ਮਾਣ ਣੀਏ
ਹਾਂਜੀ-ਹਾਂਜੀ ਫੇਰ ਕਿ ਆਪਾਂ ਨੂੰ ਮਤਲਬ ਕਿ ਪਹਿਲੇ ਸਲਾਹ ਕਰਨੀ ਪੈਣੀ ਆ ਆਪਣਾ ਬਡੇ-ਬਡੇ ਦੇ ਹਿਸਾਬ ਨਾਲ ਹਨਾ, ਆਪਣਾ ਕਰਨਾ ਪੈਣਾ ਵਾ ਕਿ ਆਪਾਂ ਇੱਥੇ ਆਪਣਾ ਹੋਟਲ ਦਾ ਮਤਲਬ ਕੀ ਜਿਹੜਾ ਆਪਾਂ ਨੂੰ ਰੈਂਟ ਜਿਹੜਾ ਹੋਟਲ ਦਾ ਉਹ ਵੀ ਹੋਟਲ ਦਾ ਰੈਂਟ ਵੀ ਬਚ ਜਾਣਾ ਤੇ ਕੈਂਪਿੰਗ ਵੀ ਹੋ ਜਾਣੀ ਆਪਾ ਨੂ ਮਾਈੰਡ ਫਰੈਸ਼ ਵੀ ਹੋ ਜਾਣਾ ਆਪਣਾ ਰਿਲੈਕਸ ਮਿਲ ਜਾਣਾ ਹਰ ਇੱਕ ਚੀਜ਼ ਦਾ ਹਨਾ
ਹਾਂਜੀ-ਹਾਂਜੀ ਇਹ ਸਭ ਦੀ ਤਾਂ ਸੂਚੀ ਸਾਨੂੰ ਪਹਿਲਾਂ ਹੀ ਬਣਾ ਕੇ ਤੇ ਚੱਲਣਾ
ਹਾਂ ਕਿਉਂਕਿ ਪਹਿਲੇ ਆਪਾਂੂੰ ਉਥੋਂ ਟੈਨ ਟ ਲੈ ਕੇ ਜਾਣਾ ਪੈਣਾ ਵਾ ਆਪਣਾ ਖਾਣ-ਪੀਣ ਦੀਆਂ ਚੀਜ਼ਾਂ ਅਸੀਂ ਉੱਥੇ ਜਾ ਕੇ ਕੀ ਬਣਾਉਣਾ, ਕੀ ਖਾਣਾ- ਪੀਣਾ ਹਰ ਇੱਕ ਚੀਜ਼ ਇੱਕ ਚੀਜ਼ ਲੈ ਕੇ ਜਾ ਜਾਣੀ ਪੈਣੀ ਹੈ ਆਪਾਂ ਨੂੰ ਹਨਾ ਹਰ ਇੱਕ ਚੀਜ਼ ਦਾ ਕੰਮ ਕਰਨਾ ਪੈਣਾ
ਹਾਂਜੀ! ਹਾਂਜੀ ਇਹ ਤਾਂ ਗੱਲ ਹੈਗੀ ਆ ਜਦੋਂ ਮੈਂ ਤਾਂ ਇਹ ਵੀ ਸੋਚਦੀ ਹਾਂ ਕਿ ਜਦੋਂ ਅਸੀਂ ਯਾਤਰਾ ਕਰਨੀ ਹੈ ਤੇ ਘਰੋਂ ਤੋਂ ਤੁਰਨਾ ਵਾ ਉਦੋਂ ਵੀ ਅਸੀਂ ਆਪਣੇ ਨਾਲ ਕੁੱਝ ਲੋੜਵੰਦ ਸਮਾਨ ਲੈ ਕੇ ਤੁਰੀਏ ਜਿਵੇਂ ਕਿ ਬਿਸਕੁਟ ਨਮਕੀਨ ਜਿਹੜਾ ਕਿ ਯਾਤਰਾ ਦੇ ਦੌਰਾਨ ਅਗਰ ਕਿਸੇ ਨੂੰ ਭੁੱਖ ਲੱਗੇ ਤੇ ਉਹ ਹੁਣ
ਹਾਂ-ਹਾਂ ਬਿਲਕੁਲ-ਬਿਲਕੁਲ ਹਾਂਜੀ-ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਨਾਲੇ ਉੱਥੇ ਪਹਾੜਾਂ ਵੱਲ ਨੂੰ ਮਤਲਬ ਕੀ ਆਪਣਾ ਤੁਹਾਨੂੰ ਪਤਾ ਜਿਵੇਂ ਲਾੜੋ ਮੌਸਮ ਦਿਨ ਸਵੇਰ ਦੇ ਟਾਈਮ ਗਰਮੀ ਹੁੰਦੀ ਆ ਰਾਤ ਦੇ ਟਾਈਮ ਠੰਢ ਹੋ ਜਾਂਦੀ ਆ ਤੇ ਆਪ ਆਪਾਂ ਨੂੰ ਉਸ ਹਿਸਾਬ ਨਾਲ ਮਤਲਬ ਕਿ ਕੱਪੜੇ ਵੀ ਲੈ ਕੇ ਜਾਣੇ ਪੈਣੇ ਆ ਜਿਹੜੇ ਸਵੇਰੇ ਗਰਮੀ ਹੋਵੇ ਤੇ ਆਪਾਂ ਗਰਮੀ ਦੇ ਕੱਪੜੇ ਪਾ ਲਈ ਜੇ ਰਾਤ ਨੂੰ ਠੰਢ ਹੋਵੇ ਰਾਤ ਦੇ ਕੱਪੜੇ ਪਾ ਲਈਏ ਇਹ ਜਿਹੜਾ ਹੈਗਾ ਆਪਣੀ ਤਬੀਅਤ ਨੂੰ ਸਹੀ ਰੱਖ ਸਕੀਏ ਹੈਨਾ
ਹਾਂਜੀ-ਹਾਂਜੀ ਇਹ ਤਾਂ ਗੱਲ ਹੈਗੀ ਆ ਕਿ ਸਾਨੂੰ ਦੋਨੋ ਤਰ੍ਹਾਂ ਦੇ ਕੱਪੜੇ ਨਾਲ ਲੈ ਕੇ ਜਾਣੇ ਪੈਣੇ ਆ ਕਿਉਂਕਿ ਜਿਵੇਂ ਤੁਹਾਨੂੰ ਪਤਾ ਸਹੀ ਆ ਕਿ ਮੌਸਮ ਪਹਾੜਾਂ ਦੇ ਵਿੱਚ ਬਦਲਦਾ ਹੀ ਰਹਿੰਦਾ ਹਾਂ ਉਸ ਵਿੱਚ ਤਬਦੀਲੀ ਆਉਂਦੀ ਹੀ ਰਹਿੰਦੀ ਆ ਠੀਕ ਹੈ ਕੋਈ ਨੀ ਪਤਾ ਕਿ ਕਦੋਂ ਬਰਸਾ ਸਾਥ ਹੋਣ ਲੱਗ ਪਏ ਤੇ ਕਦੋਂ ਮੌਸਮ ਠ ਠੰਡਾ ਹੋ ਜਾਏ ਇਹ ਪਹਾੜਾਂ ਦਾ ਤਾਪਮਾਨ ਦਾ ਅਨੁਮਾਨ ਲਗਾਉਣਾ ਬੜਾ ਹੀ ਔਖ ਔਖਾ ਵਾ ਇਸ ਲਈ ਸਾਨੂੰ ਹਾਂਜੀ ਇਸ ਲਈ ਇਹ ਸਾਡੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪਣੇ ਨਾਲ ਦੋਨਾਂ ਤਰ੍ਹਾਂ ਦੇ ਕੱਪੜੇ ਲੈ ਜਾਈਏ ਕਿ ਜੇ ਕਿਸੇ ਨੂੰ ਅਹ ਮਤਲਬ ਜੇ ਠੰਢ ਲੱਗੀ ਜਾਂ ਜਾਂ ਜ਼ਿਆਦਾ ਉੱਥੇ ਮੌਸਮ ਠੰਡਾ ਹੋ ਜਾਏ ਤੇ ਅਸੀਂ ਉਹਨੂੰ ਪਾ ਲਈਏ ਤੇ ਅਸੀਂ ਨਾ ਸਰਦੀ ਜ਼ੁਕਾਮ ਤੋਂ ਜਾਂ ਬੁਖਾਰ ਤੋਂ ਆਪਣਾ ਪਰਹੇਜ਼ ਕਰ ਸਕੇ
ਹਾਂਜੀ-ਹਾਂਜੀ
ਹਾਂਜੀ ਤੇ ਹੋਰ ਤੁਹਾਡਾ ਕੀ ਵਿਚਾਰ ਹੈ ਕਿ ਸਾਨੂੰ ਬਸ ਤੋਂ ਜਾਣਾ ਚਾਹੀਦਾ ਜਾਂ ਫਿਰ ਗੱਡੀ ਤੋਂ
ਮੇਰਾ ਤੇ ਇਹ ਵਿਚਾਰ ਆ ਜੇ ਅਸੀਂ ਬੱਸ ਚ ਜਿਵੇਂ ਕਿ ਜਾਂਦੇ ਦੇਣਾ ਹਨਾ ਤੇ ਆਪਾਂ ਜਿੱਥੋਂ ਤੁਰਨਾ ਵਾ ਉੱਥੋਂ ਅਸੀਂ ਬਹਿ ਜਾਣਾ ਤੇ ਜਿਹੜੀ ਜਗ੍ਹਾ ਤੇ ਅਸੀਂ ਜਾਣਾ ਵਾ ਬਸ ਆਪਾਂ ਉੱਥੇ ਪਹੁੰਜਣਾ ਜਿਹੜੇ ਵਿੱਚ ਮਤਲਬ ਰਸਤੇ ਦੇ ਵਿੱਚ ਜਿਹੜੀਆਂ ਸਾਨੂੰ ਲੋਕੇਸ਼ਨਾਂ ਮਿਲਣੀਆਂ। ਪਿਕਚਰ ਵਧੀਆ-ਵਧੀਆ ਜਿੱਥੇ ਸਾਡਾ ਮਨ ਕਰਨਾ ਕਿ ਇੱਥੇ ਖਲੋਗੇ ਪਿਕਚਰ ਕਲਿੱਕ ਕਰੀਏ ਜਾਂ ਇੱਥੇ ਵੇ ਕੇ ਕੈਂਪਿੰਗ ਕਰ ਲਈਏ ਉਹ ਚੀਜ਼ ਦਾ ਮਤਲਬ ਕਿ ਬੱਸ ਵਿੱਚ ਇੰਜੋਏਮੈਂਟ ਨਹੀਂ ਹੋ ਰਹੀ ਕਾਰ ਚ ਜਾਵਾਂਗੇ ਆਪਾਂ ਕਾਰ ਚ ਜਿੱਥੇ ਮਰਜ਼ੀ ਆਪਾਂ ਰੋਕ ਸਕਦੇ ਹਾਂ ਉੱਥੇ ਬਹਿ ਪਿਕਚਰ ਕਲਿੱਕ ਕਰ ਸਕਦੇ ਹ ਹਨਾ ਕੈਂਪਿੰਗ ਕਰ ਸਕਦੇ ਆ, ਇਹ ਚੀਜ਼ ਦਾ ਬੜਾ ਹੋਏ ਨਾ ਆਪਾਂ ਨੂੰ ਇੰਜੋਏਮੈਂਟ ਕਾਰ ਦੇ ਨਾਲ ਕਿ ਆਪਣਾ ਹਰ ਇੱਕ ਇੰਜੋਏਮੈਂਟ ਹੋ ਜਾਣੀ ਆ
ਹਾਂਜੀ ਇਹ ਗੱਲ ਨਾਲ ਤੇ ਮੈਂ ਵੀ ਸਹਿਮਤ ਹਾਂ ਪਰ ਇਹ ਗੱਲ ਦਾ ਇੱਕ ਨੁਕਸਾਨ ਵੀ ਹੈ ਤੇ ਇੱਕ ਫਾਇਦਾ ਵੀ ਇਹ ਹੈ ਕਿ ਜਦੋਂ ਅਸੀਂ ਕਾਰ ਦੇ ਵਿੱਚ ਜਾਵਾਂਗੇ ਇਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ, ਤਾਂ ਕਿ ਅਸੀਂ ਜਿੱਥੇ ਵੀ ਜਾਵਾਂਗੇ ਉਸ ਚੀਜ਼ ਦਾ ਅਸੀਂ ਆਨੰਦ ਮਾਣ ਸਕਾਂਗੇ ਤੇ ਅਸੀਂ ਆਪਣੀਆਂ ਫੋਟੋਆਂ ਵੀ ਖਿੱਚ ਸਕ ਗੇ ਪਰ ਇੱਕ ਇੱਕ ਗੱਲ ਇਹ ਵੀ ਹੈਗੀ ਹੈ ਕਿ ਬੱਸ ਨਾਲੋਂ ਜਿਹੜਾ ਕਾਰ ਦਾ ਜਿਹੜਾ ਸਾਨੂੰ ਅ ਖਰਚਾ ਵਾ ਉਹ ਵੱਧ ਪੈ ਜਾਣਾ ਵਾ
ਇਹ ਕਿ ਆਪਣਾ ਬੱਸ ਦਾ ਮਤਲਬ ਕੀ ਖਰਚਾ ਜਿਹੜਾ ਘੱਟ ਹੈ। ਆਪਣਾ ਇਹ ਜਾਂ ਕਿਸੇ ਦਿਨ ਆਪਾਂ ਸਾਰੇ ਜਾਣੇ ਸਲਾਹ ਕਰ ਲੈਂਦੇ ਆ ਹੈਨਾ ਫ ਸਾਰੇ ਜਾਣੇ ਆਪਣੇ-ਆਪਣੇ ਅਹ ਵੱਡੇ ਹਿਸਾਬ ਨਾਲ ਤਾਂ ਆਪ ਕਰਕੇ ਹੋਟਲ ਦਾ ਰਹਿਣ ਸਹਿਣ ਦਾ ਸਾਰਾ ਪਹਿਲੇ ਔਨਲਾਈਨ ਪੂਰੀ ਕਰ ਲਾਂਗੇ ਕਿ ਜਿਹੜਾ ਆਪਾਂ ਬਾਅਦ ਚ ਕੋਈ ਤੰਗੀ ਪਰੇਸ਼ਾਨੀ ਨਾ ਆਵੇ
ਹਾਂਜੀ-ਹਾਂਜੀ ਇਹ ਤੇ ਹੈਗਾ ਹੀ ਆ ਸਾਨੂੰ ਇਸ ਦੇ ਉੱਤੇ ਬਹਿ ਕੇ ਵਿਚਾਰ ਕਰਨੀ ਪਵੇਗੀ ਪਰ ਮੇਰੀ ਰਾਜ ਇੱਕ ਇਹ ਵੀ ਹੈਗੀ ਆ ਕਿ ਹਾਂ ਕਿ ਸਾਨੂੰ ਕਾਰ ਚ ਹੀ ਜਾਣਾ ਚਾਹੀਦਾ ਹੈ ਤੇ ਸਾਨੂੰ ਵੱਧ ਤੋਂ ਵੱਧ ਆਪਣੇ ਜਿਹੜੇ ਰਿਸ਼ਤੇਦਾਰ ਤੇ ਪਰਿਵਾਰ ਦੇ ਮੈਂਬਰਾਂ ਨੂੰ ਲੈ ਕੇ ਜਾਣਾ ਚਾਹੀਦਾ ਕਿ ਜਿਹੜੇ ਅਸੀਂ ਇਕੱਠ ਅਸੀਂ ਆਪਣਾ ਜਿਆਦਾ ਅਸੀਂ ਮਨੋਰੰਜਨ ਕਰ ਸਕੀਏ ਇਕੱਠੇ ਰਹਿ ਕੇ ਅਸੀਂ ਜਿਆਦਾ ਆਪਣੇ ਆਪਣੇ ਜਿਹੜਾ ਟੈਮ ਹੈਗਾ ਸਮਾਂ ਹੈਗਾ ਉਹਨੂੰ ਵਧੀਆ ਇੱਕ ਖੁਸ਼ਹਾਲੀ ਨਹਾਸੇ ਮਜਾਕ ਦੇ ਨਾਲ ਅਸੀਂ ਬਿਤਾ ਸਕੀਏ ਠੀਕ ਹੈ ਤੇ ਜਿਹੜੇ ਉਸਦੇ ਨਾਲ ਇਹ ਵੀ ਹੋਵੇਗਾ ਕਿ ਸਾਡਾ ਜਿਹੜਾ ਬਜਟ ਉਹ ਜਿਹੜਾ ਹੋਏਗਾ ਕਿ ਉਹ ਵੰਡਿਆ ਜਾਵੇਗਾ ਤੇ ਮਤਲਬ ਵੰਡ ਕੇ ਤੇ ਫਿਰ ਸਾਨੂੰ ਥੋੜ੍ਹੇ-ਥੋੜ੍ਹੇ ਪੈਹੈ ਦੇਣੀ ਪਵੇਗੀ ਤੇ ਅਸੀਂ ਜ਼ਿਆਦਾ ਜਾਣੇ ਹੋ ਕਿ ਅਸੀਂ ਜਿਆਦਾ ਇੱਕ ਤੇ ਜਿਆਦਾ ਜਾਣੇ ਹੋਵਾਂਗੇ ਠੀਕ ਹੈ ਜਿਆਦਾ ਜਾਣੇ ਹੋ ਕੇ ਤੇ ਫਿਰ ਜਦੋਂ ਬਜਟ ਵੀ ਡਿਵਾਈਡ ਹੋ ਜੇ ਠੀਕ ਹੈ ਤੇ ਉਹ ਸਾਨੂੰ ਘੱਟ -ਘੱਟ ਪੈਹੈ ਆਣਗੇ ਇਸ ਵਿੱਚ ਇਹ ਫਾਇਦਾ ਹੋਊਗਾ ਕਿ ਅਸੀਂ ਘੱਟ ਪੈਹੈ ਦੇ ਵਿੱਚ ਵੱਧ ਲੋਕ ਅਸੀਂ ਦਾ ਮਤਲਬ ਜਿਹੜਾ ਉੱਥੇ ਜਾਵਾਂਗੇ ਤੇ ਅਸੀਂ
ਹਾਂ ਆਨੰਦ ਮਾਰ ਸਕਦੇ ਆ ਨਾਲੇ ਜ਼ਰਾ ਜਾਣੇ ਆਪਾਂ ਹੋਵਾਂਗੇ। ਕਰਨ ਦਾ ਵੀ ਮਜ਼ਾ ਆਏਗਾ ਹਰ ਇੱਕ ਚੀਜ਼ ਦਾ ਨਾ ਆਪਣਾ ਪੈਸੇ ਵੀ ਘੱਟ ਪੈਣਗੇ ਨਾਲੇ
ਹਾਂਜੀ-ਹਾਂਜੀ ਇਹ
ਫਾਇਦਾ ਇਸ ਕਰਕੇ ਆਪਾਂ ਇੱਕ ਵਾਰ ਸਾਰੇ ਜਾਣੇ ਵਿਚਾਰ ਕਰ ਲਾਂਗੇ ਬੈ ਕੀ ਹਾਂਜੀ ਤੇ ਆਹ ਜਗ੍ਹਾ ਤੇ ਜਾਣਾ ਵਾ ਇੱਥੇ ਘੁੰਮਣਾ ਵਾ ਇੱਥੇ ਜਾ ਕੇ ਆਪਣਾ ਰਹਿਣਾ ਸਹਿਣਾ ਇੱਥੇ ਕੈਂਪਿੰਗ ਕਰਨੀ ਹਰ ਇੱਕ ਚੀਜ਼ ਤਰ੍ਹਾਂ ਦਾ ਆਪਣਾ ਬੈਠ ਕੇ ਆਪਾਂ ਸਲਾਹ ਕਰ ਲਾਂਗੇ ਸਾਰੇ ਜਾਣੇ ਹੈਨਾ
ਹਾਂਜੀ-ਹਾਂਜੀ ਵੈਸੇ ਤਾਂ ਮੈਨੂੰ ਪਹਾੜਾਂ ਤੇ ਜਾਣ ਦਾ ਸ਼ੁਰੂ ਤੋਂ ਬੜਾ ਸ਼ੌਕ
ਮੈਨੂੰ ਤੇ ਖੁਦ ਨੂੰ ਬਹੁਤ ਸ਼ੌਕ ਹੈਗਾ ਆਪਾਂਣਾ ਪਹਾੜਾਂ ਵੱਲੋਂ ਮੈਂ ਜਾਵਾਂ ਕਿ ਇੰਜੋਏਮੈਂਟ ਕਰਾਂ
ਤੇ ਆਪ ਨੂੰ ਮੈਨੂੰ ਤੇ ਇਹ ਇਹ ਬੜਾ ਸ਼ੌਕ ਹੈ ਕਿ ਮੈਂ ਦੇਖਾਂ ਕਿ ਕਿਵੇਂ ਸੂਰਜ ਪਹਾੜਾਂ ਦੇ ਵਿੱਚ ਉੱਗਦਾ ਤੇ ਕਿਵੇਂ ਉਹ ਸਾਰੀ ਧਰਤੀ ਦੇ ਉੱਤੇ ਚਾਨਣਾ ਫੈਲਾਉਂਦਾ ਹੈ ਤੇ ਕਿਵੇਂ ਦਾ ਉਹ ਦ੍ਰਿਸ਼ਯ ਹੋਵੇਗਾ ਜਦੋਂ ਸੂਰ ਜ ਉੱਗਣ ਦਾ ਹੋਊਗਾ ਹਨਾ ਚੜਦਾ ਹੋਊਗਾ ਉਹ ਕਿੰਨਾ ਸੋਹਣਾ ਲੱਗਦਾ
ਕਿੰਨਾ ਸੋਹਣਾ ਲੱਗਦਾ ਹੋਊਗਾ ਹੈਨਾ ਮੈਂ ਵੀ ਇਹ ਚੀਜ਼ ਦਾ ਸੋਚਦਾ ਕਿ ਕਿੰਨਾ ਸੋਹਣਾ ਲੱਗਦਾ ਹੋਊਗਾ ਜਦੋਂ ਸੁਰਜ ਉੱਗਦਾ ਪਾੜਾਂ ਵਿੱਚੋਂ ਜਿਹੜਾ ਆਪਣਾ ਉਹ ਉਹ ਮੈਂ ਖੁਦ ਉਹ ਚੀਜ਼ ਦੇਖਣਾ ਚਾਹੁੰਦਾ ਮੈਂ ਵੀ
ਹਾਂਜੀ ਤੇ ਮੈਂ ਤੇ ਉਹ ਚੀਜ਼ ਦੀਆਂ ਫੋਟੋਆਂ ਵੀ ਖਿੱਚ ਲੈਣੀਆਂ ਸ ਚੀ ਦੱਸਓ ਕਿਉਂਕਿ ਮੈਨੂੰ ਉਹ ਹਾਂਜੀ-ਹਾਂਜੀ ਮੈਂ ਉਸ ਚੀਜ਼ ਨੂੰ ਜ਼ਰੂਰ ਫੋਟੋਆਂ ਖਿੱਚਾਂਗੀ ਕਿ ਉਹਨੂੰ ਮੈਂ ਰਸਾਂਭ ਸਭ ਕੇ ਰੱਖ ਸਕਾਂ ਉਹਦੇ ਨਾਲ ਆਪਣੀਆਂ ਯਾਦਾਂ
ਇਹ ਕੀ ਉਸ ਚੀਜ਼ ਦਾ ਆਪਾਂ ਹੋਰ ਸਭ ਵਧੀਆ ਜੀ ਤੁਸੀਂ ਦੱਸੋ ਜੀ? ਚਲੋ ਫੇਰ ਕਿਸ ਦਿਨ ਬਣਾ ਲੈਂਦੇ ਆਪਣਾ ਐ ਹਨਾ ਪ੍ਰੋਗਰਾਮ ਆਪਣਾ ਕਿਸੇ ਦਿਨ ਬੈਠ ਕੇ ਸਾਰਿਆਂ ਨੇ ਆਪਾਂ ਸਲਾਹ ਕਰ ਲੈਂਦੇ ਹਾਂ ਹੈਨਾ। ਤੇ ਬੈਠ ਕੇ ਆਪਣਾ ਜਦੋਂ ਜਾਣਾ ਜਿਸ ਦਿਨ ਜਾਣਾ ਹੋਊਗਾ ਤੇ ਉਸ ਦਿਨ ਆਪਾਂ ਚੱਲ ਜਾਂਗੇ ਪ੍ਰੋਗਰਾਮ ਬਣਾ ਲਾਂਗੇ ਕਿ ਹਾਂ ਵੀ ਇਸ ਦਿਨ ਅਸੀਂ ਫਰੀ ਹ ਕਿਸ ਛੁੱਟੀਆਂ ਨੂੰ ਕਿਸੇ ਨੂੰ ਆਪਣਾ ਕੰਮ ਕਾਜ ਤੋਂ ਤੰਗੀ ਨਾ ਹੋਵੇ ਹਨਾ ਸਾਰੇ ਜਾਣੇ ਅਸੀ ਬੈਠ ਗਏ। ਸਲਾਹ ਕਰਕੇ ਫੇਰ ਜਾਂਦੇ ਆਪਾਂ ਠੀਕ ਹੈ ਜੀ
ਹਾਂਜੀ ਠੀਕ ਆ ਜੀ ਜਰੂਰ ਜੀ
ਜ਼ਰੂਰ
ਹਾਂਜੀ ਸਤਿ ਸ੍ਰੀ ਅਕਾਲ ਜੀ